ਹੈਲੋ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਆਕਾਲ ਜੀ ਕਿਵੇਂ ਹੋ ਜੀ।
ਵਧੀਆ ਜੀ ਵਧੀਆ, ਤੁਸੀਂ ਦੱਸੋ?
ਦੱਸੋ ਜੀ ਵਧੀਆ ਜੀ ਹੋਰ ਕੀ ਕਰਦੇ ਸੀ ਜੀ।
ਕੁਛ ਨੀ ਜੀ ਬਸ ਫ੍ਰੀ ਸੀ ਬਸ
ਵਧੀਆ ਜੀ ਅੱਛਾ ਜੀ, ਹੋਰ ਜੀ ਘਰ ਪਰਿਵਾਰ ਕਿਵੇਂ ਆ ਜੀ?
ਸਾਰੇ ਵਧੀਆ ਜੀ।
ਵਧੀਆ ਜੀ, ਤੁਸੀਂ ਦੱਸੋ ਕਿਵੇਂ ਨੇ ਇਧਰ ਵਧੀਆ ਜੀ ਵਧੀਆ। ਅੱਜ ਨਾ ਜੀ ਆਪਾਂ ਨਾ ਨਾਨਕੇ। ਕੀ ਘਰ ਜਾਣ ਤੇ ਮਤਲਬ ਉਸ ਟੋਪਿਕ ਤੇ ਗੱਲ ਕਰਾਂਗੇ, ਕਿ ਜਦੋਂ ਆਪਾਂ। ਗਰਮੀ ਦੀਆਂ ਛੁੱਟੀਆਂ ਚ ਨਾਨਕੇ ਘਰ ਜਾਂਦੇ ਸੀ ਤੇ। ਅੱਜ ਕੱਲ੍ਹ ਦੇ ਬਾਰੇ ਗੱਲ ਕਰਾਂਗੇ ਵੀ ਪਹਿਲਾਂ ਆਪਾਂ ਨਾਨਕੇ ਘਰ। ਜਾਂਦੇ ਸੀ, ਛੁੱਟੀਆਂ ਚ ਤੇ ਅੱਜ ਕੱਲ ਛੁੱਟੀਆਂ ਚ ਕੀ ਕਰਦੇ ਆ।
ਹਾਂਜੀ-ਹਾਂਜੀ, ਔ ਤਾ ਹੈ।
ਤੇ ਜੀ। ਰੋਜ਼ਮਾਰਾ ਦੀ ਆਪਣੀ ਜ਼ਿੰਦਗੀ ਚ ਇਨਾ ਬਿਜੀ ਹੋ ਗਏ ਆ ਕਿ। ਰਿਸ਼ਤੇਦਾਰਾਂ ਦੇ ਘਰ ਜਾਣ ਦਾ ਟਾਈਮ ਹੀ ਨਹੀਂ ਮਿਲਦਾ। ਪਰ ਜੀ ਜਦੋਂ ਵੀ। ਯਾਤਰਾ ਜਾਂ ਕਿਤੇ ਘੁੰਮਣ ਦੀ ਗੱਲ ਆਉਂਦੀ ਹੈ। ਆਪਣੇ ਬਚਪਨ ਵਰਗਾ ਚਾਅ ਚੜ੍ਹ ਜਾਂਦਾ, ਉਹਨਾਂ ਦੇ ਦਿਨ ਯਾਦ ਆ ਜਾਂਦੇ ਨੇ।
ਹਾਂਜੀ-ਹਾਂਜੀ।
ਜਦੋਂ ਸਕੂਲ ਚ ਗਰਮੀ ਦੀਆਂ ਛੁੱਟੀਆਂ ਪੈਂਦੀਆਂ ਨੇ, ਜੀ ਜੂਨ ਦੀਆਂ ਛੁੱਟੀਆਂ ਹੋ ਗਈਆਂ ਜਿਹੜੀਆਂ।
ਹਾਂਜੀ-ਹਾਂਜੀ।
ਜਾਂ ਜੀ ਆਪਣੇ ਠੰਡ ਦੀਆਂ ਛੁੱਟੀਆਂ ਹੁੰਦੀਆਂ ਨੇ।
ਹਾਂਜੀ-ਹਾਂਜੀ।
ਸਭ ਤੋਂ ਪਹਿਲਾਂ ਜੀ ਇੱਕੋ ਹੀ ਪਲੈਨ ਬਣਨਾ ਕਿ ਨਾਨਕੇ ਘਰ ਜਾਣਾ।
ਹਾਂਜੀ-ਹਾਂਜੀ ਬਿਲਕੁਲ ਜੀ।
ਹਾਂਜੀ ਉਹਜੀ ਮਾਮੇ ਮਾਸਿਆ ਦੇ ਜਵਾਕਾਂ ਨਾਲ ਇਕਠ। ਇਕੱਠੇ ਹੋਣਾ ਨਾਨੀ ਦੇ ਹੱਥ। ਜੀ ਚੂਰੀਆਂ ਜਾਂ ਮੱਖਣ ਮਿਸ਼ਰੀ ਖਾਣੀ। ਤੇ ਜੀ ਸਾਰਾ ਦਿਨ ਬਿਨਾਂ ਕਿਸੇ ਟੈੈਂਨਸ਼ਨ ਦੇ ਖੇਡਣਾ। ਓਥੇ ਤਾਂ ਜੀ ਬਸ ਮਤਲਬ ਨਾ ਤਾਂ ਕੋਈ ਪੜਾਈ ਦੀ ਚਿੰਤਾ ਹੁੰਦੀ ਸੀ ਜੀ ਤੇ, ਨਾਹੀ ਜੀ ਸਵੇਰੇ ਜਲਦੀ ਉਠਨ ਦਾ ਕੋਈ ਡਰ ਹੁੰਦਾ ਸੀ ਆਪਾਂ ਨੂ ਜੀ ਨਈ ਤਾਂ ਏਦਾਂ ਹੁੰਦੈ ਕਿ, ਆਪਾਂ, ਮਤਲਬ ਸਕੂਲ ਹੁੰਦਾ ਜੀ, ਲਾਲੋ ਤੇ ਹੁਣ ਏਦਾਂ ਹੁੰਦਾ ਕਿ ਰੋਜ ਸਵੇਰੇ ਜਲਦੀ ਉਠਨਾ, ਫਿਰ ਕਿਨਾ ਹੋਣਾ ਤੇਆਰ ਹੋਣਾ ਸੂਕੂਲ ਜਾਣਾ ਤੇ ਜੀ ਫੇਰ ਓਣ ਫੇਰ ਪਢਾਈ ਦੀ ਟੈਨਸ਼ਨ ਮਤਲਬ, ਛੁੱਟੀਆਂ ਜਦੋਂ ਜਦੋਂ ਛੁੱਟੀ ਹੁੰਦੀ ਜੀ ਉਦੋਂ ਏ ਟੈਨਸ਼ਨ ਬੋਤ ਜਾਦਾ ਮਤਲਬ ਘੱਟ ਪਢਾਈ ਦੀ ਟੈਨਸ਼ਨ ਹੁੰਦੀ ਤੇ ਹੈ, ਵੀ ਜੇੜਾ ਸਕੂਲਾਂ ਕੰਮ ਮਿਲਿਆ ਓ ਕਰਨਾ, ਪਰ ਇਨੀ ਕ ਜਾਦਾ ਘੱਟ ਜਾਂਦੀਏ ਕਿ ਆਪਦੀ ਮਰਜੀ ਨਾਲ ਕਰਨੈ ਮਤਲਬ ਚਾਹੇ ਲਾਸਟ ਲਈ ਦਸ ਦਿਨਾ ਚ ਕਾਰਦੇਨੇ ਜੇ ਕਈ ਬੱਚੇ ਤਾ ਕਾਰਦੇ ਈਨੀ। ਹਾਂਜੀ, ਪਰ ਜੇ ਜਿਵੇਂ ਹੁਣ ਆਪਾਂ ਵੱਡੇ ਹੋ ਗਏ ਆਂ ਕਿ ਕਾਲਜ ਤੇ ਟਿਊਸ਼ਨਾਂ ਕਾਰਕੇ ਨਾਨਕੇ ਜਾਣ ਦਾ ਗੇੜਾ ਜਮਾ ਈ ਘੱਟ ਗੇਆ ਏਜੀ।
ਹਾਂਜੀ, ਹਾਂਜੀ।
ਹੁਨ ਜੇ ਜਾਈਏ ਵੀ ਤਾਂ ਜੀ ਬਸ ਇਕ, ਦੋ ਦਿਨ ਚ ਵਾਪਸ ਓਣਾ ਈ ਪੈਂਦਾ।
ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ।
ਪਰ ਜੀ ਜੇ ਸੱਚੀ ਅਕ ਗਲ ਪੁੱਛੋਂ ਤਾਂ ਜੀ ਓ ਬਚਪਨ ਆਲੇ ਦਿਨ ਬੋਤ ਜਾਦਾ ਪੇਆਰੇ ਹੁੰਦੇ ਸੀ। ਤੁਆਡਾ ਕੀ ਹਿਸਾਬ ਆ ਜੀ? ਤੂਸੀ ਬਚਪਨ'ਚ ਨਾਣਕੇ ਜਾਕੇ ਬਹੁਤ ਐਸ਼ ਕਰਦੇ ਹੁੰਦੇ ਸੀ?
ਹਾਂਜੀ-ਹਾਂਜੀ, ਜਦੋਂ ਨਾ ਅਸੀ ਛੁੱਟੀਆਂ ਹੁੰਦੀਆਂ, ਪਹਿਲੇ ਈ ਸਕੂਲੋਂ ਔਣ ਸਾਰ ਕੰਮ ਕਰਨਾ ਸ਼ੁਰੂ ਕਰ ਜਾਂਦੇ ਕਿ, ਜਲਦੀ-ਜਲਦੀ ਕੰਮ ਖਤਮ ਕਰਕੇ, ਨਾਨੀ ਗੇ ਜਾਵਾਂਗੇ ਹਨਾ
ਤੇ, ਜੋ ਵੀ ਆ ਤੇ ਫਿਰ ਜਰਕ ਫੋਨ ਕਾਰਦੇ ਕੀ, ਕੋਈ ਲੈਜੋ ਆਕੇ। ਐਂ ਹੁੰਦਾ ਮ੍ਹੀਨਾ-ਮ੍ਹੀਨਾ ਨਾਣਕੇ ਲਾਕੇ ਆਈਏ।
ਹਾਂਜੀ-ਹਾਂਜੀ।
ਪਰ ਹੁਣ ਦੇਖੋ ਜੀ, ਏਹਾ ਜਾ ਟਾਈਮ ਆਰਿਆ ਕਿ ਇਕ ਦਿਨ ਵੀ ਨੀ ਘਰੋ ਜਾਇਆ ਜਾਂਦਾ।
ਹਾਂਜੀ-ਹਾਂਜੀ, ਏਦਾਂ ਮਤਲਬ ਬਿਜੀ਼, ਸ਼ਿਡੀਊਲ ਈ ਪੈਲਾਂ ਬਿਜੀ਼ ਹੋਗਿਆ।
ਹਾਂਜੀ-ਹਾਂਜੀ, ਹੁਣ ਬਸ ਤੂਆਨੂੰ ਪਤਾਈ ਆ, ਘਾਰਦੇ ਹਲਾਂਤਾ ਦਾ ਵੀ ਜੀ ਆਖੀਏ ਨਾ, ਟਾਇਮ ਟੂ ਟਾਇਮ
ਕੌਣ ਟਾਇਮ‌ ਕੱਢਦਾ ਜੀ।
ਮ੍ਹੀਨਾ ਦਾ ਕੁਸ਼ ਵੀ ਨੀ, ਹਾਂਜੀ-ਹਾਂਜੀ। ਕੇ ਜੀ, ਮਤਲਬ ਅਪਣੇ ਨਾਨਕੇ ਪਿੰਡ ਜਾਂਦੇ ਸੀ, ਜੀ'ਚ ਓ ਸਫ਼ਰ ਹੁੰਦੀ ਸੀ, ਜੀ ਅਪਣਾ, ਇਕ ਅਲਗ ਈ ਮੌਜ ਹੁੰਦੀ ਸੀ ਜੀ, ਨਾਣਕੇ ਪਿੰਡ ਦੇ ਸਫ਼ਰ'ਚ।
ਹਾਂਜੀ-ਹਾਂਜੀ, ਬਿਲਕੁਲ, ਬਿਲਕੁਲ।
ਹਾਂਜੀ, ਮੈਨ ਤਾ ਜੀ ਅੱਜ ਵੀ ਯਾਦ ਆ ਜਾਂਦਾ ਏ ਕਿ, ਜਦੋਂ ਛੋਟੇ ਹੁੰਦੇ ਬਸ'ਚ ਬੈਠਣਾ ਤੇ ਹਮੇਸ਼ਾ ਇਕੋ ਈ ਲੜਾਈ ਹੁੰਦੀ ਕਿ, ਮੈਂ ਤਾਂ ਬਾਰੀ ਆਲੀ ਸਾਈਡ ਤੇ ਬਹਿਣਾ।
ਹਾਂਜੀ-ਹਾਂਜੀ, ਬਿਲਕੁਲ ਜੀ, ਬਿਲਕੁਲ।
ਕਿ ਮੈਨੂ, ਬਾਰੀ ਆਲੀ ਸੀਟ ਤੇ ਬੈਠਣੈ ਕਿ, ਬਾਰੀ ਥਾਣੀ ਬਾਹਰ ਆਂਉਦੇ ਹਰੇ-ਭਰੇ ਖੇਤ ਦੇਖਣੇ ਨੇ ਦਰੱਖਤ ਦੇਖਣੇ ਨੇ। ਹਵਾ ਦੇ ਬੁੱਲੇ ਲੈਣੇ ਨੇ, ਤੇ ਓ ਛੋਟਾ ਜਿਹਾ ਸਫ਼ਰ ਵੀ ਕਿਸੇ ਵੱਡੇ, ਟੂਰ ਵਰਗਾ ਲਗਦਾ ਸੀ।
ਹਾਂਜੀ-ਹਾਂਜੀ, ਬਿਲਕੁਲ ਜੀ, ਬਿਲਕੁਲ।
ਹਾਂਜੀ, ਜੇ ਤਾਂ ਜੀ ਓੱਥੇ ਮਤਲਬ, ਜਾਕੇ ਖਾਣ-ਪੀਣ ਦਾ ਤਾਂ ਸਮਾਂ ਰੱਬ ਹੀ ਰਾਖਾ ਜੀ ਨਾਨੀ ਨੇ ਸ ਸਵੇਰੇ ਉੱਠਦੇ ਸਾਰ ਹੀ ਕਹਿਣਾ, ਮੇਰੇ ਦੋਤੇ-ਦੋਤੀਆਂ ਆਏ ਨੇ, ਅੱਜ ਤਾ ਸਪੈਸ਼ਲ ਚੀਜ਼ ਬਣੂਗੀ ਜੀ, ਕਦੇ ਮਿੱਠੇ-ਪਕੌੜੇ ਕਦੀ ਕੜਾਹੀ ਜੀ, ਕਦੇ ਉਹ ਕੜਾਹੀ ਪਰ ਕੀ ਖੀਰ ਬਣਦੀ ਹੈ ਜੀ, ਤੇ ਕਦੇ ਘਰ ਦੇ ਦੁੱਧ ਦੀ ਮਲਾਈ ਖਵਾਓਣੀ ਨਾਣਕੇ ਤਾਂ ਜੀ
ਅਸੀਂ ਵੀ ਉਦਾਂ ਨਾਣਕੇ ਢ
ਮਤਲਬ ਡੇਢ ਕਿੱਲੋ ਭਾਨ'ਚ ਦੋ-ਕਿੱਲੋ, ਦੋ, ਢਾਈ ਕਿੱਲੋ ਗਾਜਰ ਪਾਜ ਨਹੀਂ ਵੀ
ਹਾਂਜੀ, ਅਸੀਂ ਨਾਣਕੇ ਘਰ ਜਾਂਦੇ ਸੀ ਸਵੇਰੇ ਉੱਠਣ ਸਾਰ ਨਾਨੀ ਨੇ ਚਾਹ ਲਿਆਉਣੀ, ਅਸੀਂ ਕਹਿਣਾ ਕਿ ਪਹਿਲਾਂ ਮੂੰਹ ਧੋਵਾਂਗੇ।
ਹਾਂਜੀ।
ਤੇ ਕਹਿੰਨੇ, ਫਿਰ ਉਸ ਤੋਂ ਬਾਅਦ ਜਦੋਂ ਘਿਓ ਕੱਢਣਾ ਯਾ ਰਿਡਕਣੀ, ਡੱਸਣੀ
ਫੇਰ ਦੱਸੋ ਜੀ,
ਤੇ ਕਹਿੰਨੇ ਫੇਰ ਉਸ ਟਾਈਮ ਕਹਿਣਾ ਕਿ ਮੇਰੇ ਦੋਤੇ ਦੋਤੀ। ਕਹ ਰਹੇ ਨੇ ਪਹਿਲਾਂ ਇਹਨਾਂ ਨੂੰ ਪਾ ਦੋ। ਤੇ ਮਾਸੀ ਨੇ ਪਰੌਂਠੇ ਬਣਾਉਣੇ ਹੈਂ। ਤੇ ਮਾਸ ਤਿੰਨ ਚਾਰ ਮਾਸੀਆਂ ਆ ਰਹੀਆਂ ਹੁੰਦੀਆਂ ਸੀ, ਬੱਚੇ ਆ ਰਹੇ ਹੁੰਦੇ ਤੀ ਮਤਲਬ ਪੂਰਾ ਇੰਨੀ ਰੌਣਕ ਹੁੰਦੀ ਸੀ, ਪਰ ਹੁਣ ਤਾਂ ਕਿੱਥੇ ਜੀ।
ਕਿੱਥੇ ਹੈ ਕੇ ਜੀ ਵੀ ਮਤਲਬ ਜੀ ਨਾਨਕੇ ਜਾ ਕੇ ਆਪਣਾ ਇੱਕ ਡੇਢ ਕਿਲੋ ਵਜਨ ਤਾਂ ਇਹ ਵੀ ਵੱਧ ਜਾਂਦਾ। ਕਿ ਕਿਉਂਕਿ ਜੀ ਉੱਥੇ ਕੋਈ ਟੋਕਣ ਆਲਾ ਨੀ ਹੁੰਦਾ, ਜੀ ਕਿ ਇਨਾ ਮ ਮਿੱਠਾ ਜਾ ਜਾਂ ਇੰਨਾ ਘਿਓ ਆ ਨਾ ਖਾਓ ਇੰਨਾ ਮਿੱਠਾ ਨਾ ਖਾਓ ਏਦਾਂ ਹੋ ਜਾਏਗਾ, ਘਿਉਂ ਨਾ ਖਾਓ ਜਿਆਦਾ ਇੱਕ ਹੋਰ ਚੀਜ਼ ਹੈ ਜੀ। ਉੱਥੇ ਸਭ ਤੋਂ ਵੱਧ ਮਜ਼ਾ ਹੁੰਦਾ ਸੀ, ਰਾਤ ਨੂੰ ਕੋਠੇ ਤੇ ਸੌਉਣ ਦਾ।
ਹਾਂਜੀ ਹਾਂਜੀ ਅਸੀਂ ਜਦੋਂ ਜਾਂਦੇ ਸੀ, ਜੀ ਸ਼ਾਮ ਨੂੰ ਕਹਿੰਦੇ ਵੀ ਆ ਜਾ। ਆਪਾਂ ਕਿਤੇ ਬਾਹਰ ਗੇੜਾ ਦੇ ਕੇ ਆਈਏ ਵੀ ਪਿੰਡ ਦੇਖਾਂਗੇ, ਜਾਂ ਕੁਛ ਵੀ ਹੈਨਾ ਤੇ ਜਦੋਂ ਨਾਨੀ ਨਾਲ ਜਾਣਾ ਕੋਈ ਚੀਜ਼ ਲਿਆਉਣੀ। ਫੇਰ ਉਹ ਚੀਜ਼ ਦਾ ਨਜ਼ਾਰਾ ਹੀ ਵੱਖਰਾ ਸੀ।
ਹਾਂਜੀ-ਹਾਂਜੀ, ਜੀ ਹੁਣ ਮਤਲਬ ਗਰਮੀਆਂ ਚ ਸਾਰੇ ਭੈਣ ਭਰਾ ਦੀ ਲਾਈਨ ਸਿਰ ਮੰਜੀੇ ਡਾਉਣੀ ਉੱਥੇ ਮੱਛਰ ਦਾਨੀਆਂ ਲਾਉਣੀਆਂ ਤੇ ਲੇਟ ਕੇ ਤਾਰੇ, ਦੇਖਦੇ ਦੇਖਦੇ ਦੇਰ ਤੱਕ ਗੱਲਾਂ ਕਰਨੀਆਂ ਜੀ।
ਹਾਂਜੀ ਹਾਂ,
ਉਹਦੋਂ ਤਾਂ ਜੀ ਰੋਜ਼ਾਨਾ ਜੀਵਨ ਚ, ਏ ਸੀ ਦੀ ਲੋੜ ਹੀ ਨਹੀਂ ਹੁੰਦੀ ਸੀ ਜੀ ਨਾ ਤਾਂ ਕਿਸੇ ਕੂਲਰ ਦੀ ਲੋੜ ਹੁੰਦੀ ਸੀ। ਨਾਤਾ ਜੀ ਕਿਸੇ ਏ ਸੀ ਦੀ, ਉਹ ਕੋਠੇ ਦੀ ਠੰਡੀ ਹਵਾ ਜੋ ਮਤਲਬ ਜੇ ਉਹ ਕੋਠੇ ਠੰਡੀ ਹਵਾ ਚ ਨੀਂਦ ਆਉਂਦੀ ਸੀ ਉਹ ਅੱਜ ਦੇ ਆਲੀਸ਼ਾਨ ਕਮਰਿਆਂ ਚ ਵੀ ਕਿੱਥੇ ਜੀ,
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ,
ਸਭ ਤੋਂ ਵੱਧ ਤਾਂ ਜੀ ਹਾਸਾ ਉਦੋਂ ਆਉਂਦਾ ਸੀ ਕਿ ਜਦੋਂ ਸਾਰੇ ਜਵਾਕਾਂ ਨੇ, ਮਿਲਕੇ ਕੋਈ ਨਾ ਕੋਈ ਸ਼ਰਾਰਤ ਕਰਨੀ ਜਿਵੇਂ ਜੀ ਦੁਪਹਿਰੇ ਸਾਡੇ ਸਾਰੇ ਬਜ਼ੁਰਗ ਸੌਂ ਜਾਂਦੇ ਨੇ, ਤਾਂ ਆਪਾਂ ਚੋਰੀਓਂ ਕੀਤੇ ਗਲੀ਼ ਚ ਖੇਡਣ ਜਾਣਾ ਜੀ, ਜਾਂ ਜੀ ਫ੍ਰੀਜ ਖੋਲ਼ ਕੇ ਫ੍ਰੀਜ ਦੀ ਬਰਫ਼ ਖਾਲੀ਼
ਹਾਂਜੀ, ਹਾਂਜੀ ਬਿਲਕੁਲ-ਬਿਲਕੁਲ।
ਗਲਾਸ ਲੈ ਕੇ ਬਰਫ਼ ਪੱਟਣ ਲੱਗ ਜਾਣਾ
ਹਾਂਜੀ।
ਤੇ ਜੀ ਜੇ ਕਦੇ ਫੜੇ ਵੀ ਜਾਣਾ, ਤਾਂ ਮਾਮੇ ਮਾਮੇ ਦੀ ਗੱਲ ਦਾ ਤੋਂ ਬਚਨ ਲਈ ਨਾਨੀ ਹਮੇਸ਼ਾ ਢਾਲ ਬਣ ਕੇ ਖੜੀ ਜਾਂਦੀ ਸੀ ਜੀ।
ਹਾਂਜੀ, ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ।
ਖੇਡਣ ਦੇਓ ਜਵਾਕਾਂ ਨੂੰ ਜੀ, ਐ ਕੈ ਦਿੰਦੀ ਵੀ ਦੋ ਦਿਨ ਤਾਂ ਆਏ ਨੇ।
ਹਾਂਜੀ, ਬਿਲਕੁਲ ਜੀ ਬਿਲਕੁਲ।
ਹਾਂਜੀ। ਪਰ ਓ ਵੀ ਜੀ ਆਪਣੇ ਮਾਮਾ ਮਾਮੀ ਵੀ, ਆਪਾਂ ਨੂੰ ਝਿੜਕ ਦੇ ਣੀ ਸੀ ਇੱਕ ਤਰ੍ਹਾਂ ਦਾ ਜੀ ਮਤਲਬ, ਆਪਾਂ ਨੂੰ ਚਿੜਾਉਂਦੇ ਸੀ।
ਹਾਂਜੀ, ਹਾਂਜੀ ਬਿਲਕੁਲ ਜੀ।
ਹਾਂਜੀ, ਤੇ ਜੀ ਪਰ ਜਿੰਨਾ ਕੱ ਚਾ, ਨਾਣਕੇ ਜਾਣ ਦਾ ਹੁੰਦਾ ਸੀ ਜੀ ਓਤੋਂ ਦੁੱਗਣਾ ਦੁੱਖ, ਵਾਪਸ ਔਣ ਵੇਲੇ ਹੁੰਦਾ ਸੀ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਫੇਰ ਜੀ ਆਪਾਂ ਨੂੰ ਕਿਸੇ ਨੇ ਲੈਣ ਔਣਾ, ਉਸ ਦਿਨ ਜੀ ਸਾਰੇਆਂ ਦੇ ਮੂੰਹ ਲਟਕ ਜਾਂਣੇ। ਕਿ ਜਦੋਂ ਬੱਸ ਸਟੈਂਡ ਵੱਲ ਜਾਣਾ ਤਾਂ ਅੱਖਾਂ ਚ ਹੰਝੂ ਆ ਜਾਣੇ ਕੀ ਯਾਰ, ਹੋਣ ਫੇਰ ਓਹੀ ਰੋਜਾਨਾ ਜੀ ਹੋਣ ਓਹੀ ਸੂਕੂਲ, ਟਿਊਸ਼ਨ ਸ਼ੁਰੂ ਹੋ ਜਾਣੇ।
ਬਿਲਕੁਲ ਜੀ।
ਹਾਂਜੀ, ਤੇ ਜੀ ਮਤਲਬ ਬੱਚੇ ਕਈ ਤਾਂ ਜੀ ਈਨਾ ਰੋਣ ਲੱਗ ਜਾਂਦੇ ਨੇ। ਓਨਾਂ ਨੂੰ ਮਸਾ ਘਰੇ ਲੈ ਕੇ ਜਾਂਦੇ ਨੇ ਜੀ ਵਾਪ ਹਾਂਜੀ। ਤੇ ਜੀ ਨਾਨਕੇ ਘਰ ਦੀ ਇੱਕ ਹੋਰ ਗੱਲ ਬੋਤ ਪਿਆਰੀ ਆ ਜੀ। ਬੋਤ ਪਿਆਰੀ ਪਰੰਪਰਾ ਹੁੰਦੀ ਐ ਕੀ, ਦੁਪੈਰ ਵੇਲੇ ਕਹਾਣੀਆਂ ਸੋਣਦੇ ਸੀ ਹਣਾਂ।
ਹਾਂਜੀ-ਹਾਂਜੀ।
ਜਦੋਂ ਮਤਲਬ ਜੀ ਬੋਤ ਤੇਜ ਧੁੱਪ ਹੁੰਦੀ ਸੀ, ਤੇ ਮੰਮੀ ਨੇ ਸਾਨੂੰ ਬਾਰ ਖੇਡਣ ਨੀ ਜਾਣ ਦੇਣੈ, ਤਾਂ ਆਪਾਂ ਸਾਰੇਆਂ ਨੇ ਜੀ ਨਾਨੀ ਦੇ ਦਵਾਲੇ਼ ਕੱਠੇ ਹੋ ਕੇ ਬੈ ਜਾਣਾ।
ਹਾਂਜੀ-ਹਾਂਜੀ।
ਵੀ ਨਾਨੀ ਨੇ ਸਾਨੂੰ ਆਪਣੇ ਵੇਲੇ ਦੀਆਂ ਰਾਜੇ ਰਾਣੀ ਦੀਆਂ ਜਾਂ ਪਰਾਣੇ ਜਮਾਨੇ ਦੀਆਂ ਗੱਲਾਂ ਸੁਣਾਓਣੀਆਂ, ਓਨਾਂ ਚ ਮਤਲਬ ਜੇ ਓਨਾਂ ਗੱਲਾਂ ਚ ਸਵਾਦ ਹੁੰਦਾ ਸੀ, ਓ ਅੱਜ-ਕੱਲ ਦੇ ਫੋਨਾਂ ਚ ਵੀੜੀਓ ਦੇਖ ਦੇਖਣ ਚ ਵੀ ਨਹੀਂ ਆਉਂਦਾ।
ਹਾਂਜੀ।
ਇੱਕ ਚੀਜ ਹੋਰ ਤੁਸੀਂ ਨੋਟਿਸ ਕੀਤੀ ਹੋਣੀ ਐ ਕਿ ਜੀ ਨਾਣਕੇ ਪਿੰਡ ਦੀਆਂ ਓ ਕੁਲਫੀਆਂ ਤੇ ਬਰਫ਼ ਦੇ ਗੋਲੇ਼ ਜਦੋਂ ਜੀ ਦੁਪੈਰੇ ਗਲੀ਼ ਚ ਪੀ-ਪੀ ਵਜੋਂਦਾ ਔਣਾ ਹਾਂਜੀ, ਪੀਪੀਂ ਵਜਾਔਦੇ ਔਂਦੇ ਨੇ ਜੀ, ਕੁਲਫੀ ਵਾਲੇ਼ ਬਾਬੇ ਨੇ ਔਣਾ ਤਾਂ ਜੀ ਸਾਰੇ ਜਵਾਕਾਂ ਨੇ ਮਾਮੇ ਮੂਰੇ ਅੜ ਜਾਣਾ, ਕਿ ਸਾਨੂੰ ਕੁਲਫੀ ਲੈ ਕੇ ਦੋ। ਓ ਜੀ ਪੰਜ-ਪੰਜ ਰਪੇ ਆਲੀ਼, ਦਸ-ਦਸ ਰਪੇ ਵਾਲੀ਼ ਰਬੜੀ ਕੁਲਫੀ, ਸਟੋਬੇਰੀ ਫਲੇਵਰ, ਮੈਂਗੋ ਫਲੇਵਰ ਬਰਫ਼ ਦਾ ਗੋਲਾ਼ ਖਾ ਕੇ ਜੋ ਸਕੂਨ ਮਿਲਦਾ ਸੀ ਜੀ, ਓ ਅੱਜ ਦੇ ਮੈਂਗੇ ਕੈਫੇ ਦੀ ਕੋਲਡ ਕੋਫੀ ਚ ਵੀ ਨੀ ਮਿਲ਼ਦਾ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਤੇ ਜੀ ਨਵੇਂ ਕੱਪੜਿਆਂ ਦਾ ਚਾਅ ਹੁੰਦਾ ਕੀ ਨਾਨਕੇ ਜਾਵਾਂਗੇ ਤਾਂ ਮੰਮੀ ਨੂੰ- ਸਾਨੂੰ ਸਪੈਸ਼ਲ ਨਵੇਂ ਕੱਪੜੇ ਲੈ ਕੇ ਦੇਣੇ ਨੇ ਨਾਨਕੇ ਜਾਣਾ ਏ ਜਵਾਕ- ਸੋਣੇ ਲੱਗਣੇ ਚਾਈਦੇ ਨੇ। ਤੇ ਜੀ ਜਦੋਂ ਆਪਾਂ ਨਾਨਕਿਓ ਆਉਣੇ ਆਂ ਜੀ- ਉਦੋਂ ਨਵੇਂ ਕੱਪੜੇ ਪਾ ਕੇ ਆਉਣੇ ਆ ਤੇ ਜਦੋ ਜਾਂਨੇ ਆ ਓਦੋਂ ਵੀ ਜ ਨਵੇਂ ਕੱਪੜੇ ਪਾ ਕੇ ਜਾਂਨੇ ਆ।
ਹਾਂਜੀ-ਹਾਂਜੀ।
ਹਾਂਜੀ। ਤੇ ਜੀ ਸਭ ਤੋਂ ਖ਼ਾਸ ਹੁੰਦੀ ਸੀ ਕੀ ਨਾਨੀ ਜਾਂ ਮਾਮੀ ਦੀ ਗੋਦ ਚ ਸੌਣਾ। ਜੀ ਜਦੋਂ ਵੀ ਘਰ ਚ ਮੰਮੀ ਨੇ ਕਿਸੇ ਗ਼ਲਤੀ ਕਰਕੇ ਸਾਨੂੰ ਝਿੜਕਣਾ ਜਾਂ ਮਾਰਨਾ- ਤਾਂ ਜੇ ਆਪਾਂ ਭੱਜ ਕੇ ਨਾਨੀ-ਮਾਮੀ ਦੇ ਪਿੱਛੇ ਲੁਕ ਜਾਣਾ। ਕਿ ਨਾਨੀ ਨੇ, ਮਾਮੀ ਨੇ- ਅੱਗੋਂ ਮੰਮੀ ਨੂੰ ਈ ਝਿੜਕ ਦੇਣਾ ਕਿ ਮੇਰੇ ਜਵਾਕਾਂ ਨੂੰ ਕੁੱਝ ਨਾ ਕੈ।
ਹਾਂਜੀ-ਹਾਂਜੀ। ਬਿਲਕੁਲ ਜੀ ਬਿਲਕੁਲ।
ਤੇ ਲਾਡ ਪਿਆਰ ਓਥੋਂ ਮਿਲਦਾ ਸੀ ਓ ਦੁਨੀਆਂ ਚ ਹੋਰ ਕਿਤੇ ਨੀ ਮਿਲ ਸਕਦਾ ਜੀ। ਸੱਚੀ ਨਾਨਕਾ ਘਰ ਹਰ ਇੱਕ ਲਈ ਸਭ ਤੋਂ ਸੁਰੱਖਿਅਤ ਤੇ ਪਿਆਰੀ ਜਗ੍ਹਾ ਹੁੰਦੀ ਏ।
ਹਾਂਜੀ-ਹਾਂਜੀ। ਬਿਲਕੁਲ ਜੀ ਬਿਲਕੁਲ।
ਹਾਂਜੀ। ਮੈਨੂੰ ਤਾਡੇ ਨਾਲ ਗੱਲ ਕਰਕੇ ਜੀ ਇਸ ਟੋਪਿਕ ਤੇ ਬਹੁਤ ਵਧੀਆ ਲੱਗਿਆ। ਕਿ ਜੀ ਆਪਾਂ ਅਗਲੇ ਟੋਪਿਕ ਤੇ ਮਿਲਾਂਗੇ।
ਓਕੇ, ਧੰਨਵਾਦ ਜੀ।
ਓਕੇ